ੳਹ
ਹਾਂਜੀ, ਸਤ ਸੀ਼੍ ਕਾਲ ਭਾਬੀ ਜੀ।
ਸਸ ਰੀ ਕਾਲ ਜੀ, ਕਿਵੇਂ ੳ ਦੀਦੀ ਤੁਸੀ?
ਮੈਂ ਵਧੀਆ ਜੀ ਤੁਸੀਂ ਦੱਸੋ ਕਿਵੇਂ ੳ?
ਮੈਂ ਵਧੀਆ ਮੈਂ ਸੁਣਿਆ ਪਾਰਲਰ ਚ ਇੱਕ ਨਵੀਂ ਸਕੀਮ ਲੱਗੀ ਹੋਈ ਐ। ਚੱਲਨਾ ਤੁਸੀ?
ਅੱਛਾ, ਕੇੜੇ ਵਾਲੇ ਚ?
ੳਹ ਜੇੜੇ ਬਾਲ ਜੇ ਸਿੱਧੇ ਕਰਾਨੇ ਆ।
ਹਾਂਜੀ- ਹਾਂਜੀ, ਨਈ ਕੇੜੇ ਪਾਰਲਰ ਚ, ਅਪਨੇ ਘਰ ਦੇ ਨੇੜੇ ਵਾਲੇ ਚ।
ਹਾਂ, ਘਰ ਦੇ ਨੇੜੇ ਵਾਲੇ ਚ।
ਓਕੇ, ਤੇ ਕਦੋਂ ਤੱਕ ਏ ਸਕੀਮ ਤੁਸੀਂ ਪਤਾ ਕੀਤਾ।
ਹਾਂ ਇੱਕ ਹਫਤੇ ਲਈ ਲਾਈ ਏ ੳਨਾਂ ਨੇ।
ਹਾਂਜੀ ਤੇ ਕੀ ਸਕੀਮ ਐ?
ੳਦੇ ਤੇ ਤੁਸੀਂ ਜੇ ਅਹ ਏ ਸਮੂਦਨਿਗ ਕਰਾਣਦੇ ਓ ਤੇ ਅਹ ੳਦੇ ਨਾਲ ਫੇਸ਼ੀਅਲ ਤੇ ਤਾਨੂੰ ਵੈਕਸਿੰਗ ਫ੍ਰੀ ਮਿਲਦੀ ਏ।
ਅੱਛਾ! ਏਹ ਤੇ ਵਧੀਆ ਸਕੀਮ ਏ ਫੇਰ।
ਹਾਂਜੀ, ਫੇਰ ਆਪਾਂ ਚੱਲੀਏ ਇੱਕ ਦਿਨ।
ਹਾਂ ਤੁਸੀ ਸੋਚ ਲੇਆ ਕੀ ਕਰਵਾਨੀ ਆ ਮਤਲਬ ਸਮੂਦਨਿੰਗ ਕਰਵਾ ਲਈਏ ਫੇਰ।
ਮੈਂ ਸੋਚ ਰਹੀ ਸੀ ਹੁਣ ਏਹ ਹੈਗਾ ਕਿ ਸਮੂਦਨਿਂਗ ਨਾਲ ਬਾਦ ਚ ਬਾਲ ਖ਼ਰਾਬ ਤਾਂ ਨੀ ਹੋ ਜਾਣਗੇ, ਹੈਗਾ ਤਾਂ ਕੈਮੀਕਲ ਈ ਆ ਨਾ।
ਹਾਂਜੀ ਏ ਤਾਂ ਹੈ ਪਤਾ ਕਿ ਕਦੇ ਅਸੀ ਕਰਵਾ ਲਈਏ ਕਿਉਂਕਿ ਸਮੂਦਨਿੰਗ ਮੈਂ ਵੀ ਕਾਫੀ ਜਨੇਆ ਤੋ ਸੁਣਿਆ ਸਕੀਮ ਤੇ ਵੈਸੇ ਵਧੀਆ ਆ ਪਰ ਸਕੀਮ ਦੇ ਚੱਕਰ ਚ ਅਸੀ ਅਪਨੇ ਵਾਲਾਂ ਦਾ ਭੱਠਾ ਗੁੱਲ ਨਾ ਕਰਵਾ ਲੀਏ।
ਮੈਂ, ਮੈਂ ਵੀ ਬਸ ਐਸੇ ਕਰਕੇ ਨਾ ਸੋਚਾਂ ਚ ਪਈ ਆ ਤੇ ਮੈਂ ਸੋਚੇਆ ਕਿ ਤੁਹਾਡੇ ਕੋਲੋ ਸਲਾਹ ਲੈ ਲਵਾਂ।
ਹਾਂਜੀ ਏਦਾਂ ਦੇਖੋ ਜੇ ਤੇ ਕੋਈ ਮੌਕਾ ਹੋਵੇ ਜਿੱਦਾਂ ਵਿਆਹ ਸ਼ਾਦੀ ਵਗੈਰਾ ਹੋਏ ਫੇਰ ਤੇ ਚਲੋ ਅੱਛਾ ਓਪਸ਼ਨ ਹੈ ਹੈਨਾ, ਅਸੀ ਕਰਵਾ ਸਕ ਸਕਦੇ ਆ ਚਲੋ ਵ ਨਾਲੇ ਵਿਆਹ ਨਿਕਲ ਜਾਏਗਾ ਪਰ ਹੁਨ ਏ ਹੈ ਕਿ ਏਹ ਯੂਜ ਤੇ ਕੈਮੀਕਲ ਹੀ ਕਰਦੇ ਐ।
ਹਾਂ ਆਹ ਤਾਂ ਗੱਲ ਤੁਹਾਡੀ ਸਹੀ ਐ।
ਕਦੇ ਸਾਡੇ ਵਾਲਾਂ ਨੂੰ ਫੇਰ ਕੈਮਿਕਲ ਨੁਕਸਾਨ ਕਰ ਦੇਨ।
ਹੋਰ ਫੇਰ ਏਦੇ ਚ ਕੈਂਦੇ ਨੇ ਤੇ ਆੲਰਨਿੰਗ ਵੀ ਕਰਦੇ ਨੇ ਨਾ। ਤੇ ੳਦੇ ਨਾਲ ਵੀ ਬਾਲ ਖਰਾਬ ਹੁੰਦੇ ਨੇ।
ਬਿਲਕੁਲ ਹਾਂਜੀ ਮੈਂ ਵੀ ਸੁਣਿਆ ਏ ਸੜ ਜਾਂਦੇ ਨੇ ਕੇਂਦੇ ਵਾਲ ੳਦੇ ਨਾਲ।
ਅੱਛਾ!
ਹਾਂਜੀ, ੳਹ ਕੈਂਦੇ ਵਾਲ ਕਿਉਂਕਿ ਆਇਰਨਿੰਗ ਚੋ ਦੋਨੋ ਸਾਈਡ ਤੋਂ ਵਾਲਾਂ ਨੂੰ ਗਰਮ ਕਰਕੇ ਪ੍ਰੈਸ ਨਾਲ ੳਹ ਕਰਦੇ ਆ ਨਾ ਜੋ ੳਨਾਂ ਕੋਲ ਮਸ਼ੀਨ ਹੁੰਦੀ ਹੈ ਇੱਕ ਤਰਾਂ ਨਾਲ ਜਿਵੇਂ ਅਸੀ ਅਪਨੇ ਘਰ ਕੱਪੜੇ ਪ੍ਰੈਸ ਕਰਦੇ ਆ ਤਾ ੳਵੀ ਹੀਟ ਦੇਨ ਦਾ ਕੰਮ ਕਰਦੇ ਆ ਨਾ।
ਅੱਛਾ!
ਹਾਂਜੀ। ਕਿਉਂਕਿ ਸਾਡੇ ਤੇ ਨੌਨ ਮੇਰੇ ਭੂਆ ਜੀ ਦੀ ਜੋ ਬੇਟੀ ਐ ੳਹ ਪਾਰਲਰ ਦਾ ਹੀ ਕੰਮ ਕਰਦੀ ਐ।
ਅੱਛਾ।
ਫੇਰ ਮੈਂ ਤੇ ਓਦੇ ਤੋਂ ਸਲਾਹ ਲੈ ਲੈਂਦੀ ਆ ਕਿ ਕਰਵਾਨਾ ਚਾਈਦਾ ਕੀ ਨਈ।
ਆਹ ਵੀ ਵਧੀਆ ਵੇਖੋ ਦੀਦੀ ਮੈਂ ਵੀ ਤੁਹਾਨੂੰ ਫੋਨ ਕਰਕੇ ਨਾ ਤੁਹਾਡੇ ਕੋਲੋਂ ਵਧੀਆ ਸਲਾਹ ਮਿਲ ਗਈ।
ਹਾਂਜੀ ਭਾਬੀ ਜੀ ਮੈਂ ਤੁਹਾਨੂੰ ਤਾਂਹੀ ਮੈਂ ਕਿਹਾ ਚਲੋ ਸੁਝਾਅ ਦੇ ਦਈਏ। ਸਕੀਮ ਤੇ ਠੀਕ ਹੈ ਪਰ ਇਹੀ ਹੈ। ਸਮੂਦਨਿੰਗ ਨਾਲੋਂ ਜੇ ਤੁਸੀਂ ਕਰਵਾਉਣਾ ਹੈ ਨਾ ਆਪਣੇ ਬਾਲਾਂ ਨੂੰ ਫਿਰ ਬੋਟੋਕਸ ਕਰਵਾ ਲੋ ਉਹ ਨਵੀਂ ਚਲਦੀ। ਪਈ ਏ ਹੁਣ ਨਾ
ਅੱਛਾ ਉਹਦੇ ਨਾਲ ਵਾਲ ਤਾਂ ਨਹੀਂ ਖ਼ਰਾਬ ਹੋਣਗੇ।
ਨਹੀਂ ਜੀ ਉਹਦੇ ਚ ਕੈਮੀਕਲ ਨਹੀਂ ਯੂਜ ਕਰਦੇ ਉਹ ਨੈਚੁਰਲ ਜੋ ਆਯੁਰਵੈਦੀ। ਚੀਜ਼ਾਂ ਹੁੰਦੀਆਂ ਨਾ ਆਯੁਰਵੈਦਿਕ ਦਵਾਈਆਂ ਵਗੈਰਾ ਯੂਜ ਕਰਕੇ ਨਾ। ਉਹਦੇ ਨਾਲ ਬਾਲਾਂ ਨੂੰ ਠੀਕ ਕਰਦੇ ਹੈ।
ਅੱਛਾ।
ਹਾਂਜੀ।
ਫਿਰ ਆਹ ਵਧੀਆ। ਸਮੂਦਨਿੰਗ ਨਾਲ ਤਾਂ ਨਾਲੇ ਅਸੀਂ ਇੰਨਾ ਪੈਸਾ ਲਾ ਲਈਏ ਤੇ ਬਾਅਦ ਚ ਬਾਲ ਵੀ ਖ਼ਰਾਬ ਹੋ ਜਾਣ ਉਹਦਾ ਕੀ ਫਾਇਦਾ।
ਉਹੀ ਤੇ ਹੈ ਜੀ ਫੇਰ ਅਸੀਂ ਔਖਾ ਹੋ ਜਾਏਗਾ ਸਾਨੂੰ ਵੀ ਕੀ ਕਰਨਾ ਹਨਾ ਜਦੋਂ ਵਾਲ ਈ ਖ਼ਰਾਬ ਹੋ ਜਾਣਗੇ ਵਾਲ ਹੀ ਨੀ
ਹੋਰ ਹੋਰ ਕੀ‌
ਬੁਟੋਕਸ ਠੀਕ ਹੈ ਕਿਉਂਕਿ ਦੇਖੋ ਇਹਨਾਂ ਦੇ ਤੇ ਰੇਟ ਦਾ ਵੀ ਜ਼ਿਆਦਾ ਫ਼ਰਕ ਨਹੀਂ ਹੁੰਦਾ। ਇਕ ਤੇ ਕਹਿ ਲਓ ਕਿ ਅੱਧ ਤੋਂ ਜ਼ਿਆਦਾ ਦਾ ਫ਼ਰਕ ਹੈ ਜਾਂ ਸਮੂਦਨਿੰਗ ਸਸਤੀ ਹੋ ਰਹੀ ਹੈ। ਅੱਜ ਕੱਲ੍ਹ ਤੇ ਦੋਨੋ ਚੀਜ਼ਾਂ ਉਸੇ ਰੇਟ ਤੇ ਹੀ ਪੈ ਜਾਂਦੀਆਂ ਬਸ ਬੁਟੋਕਸ ਚ ਕਹਿ ਲਓ ਹਜ ਚਾਰ ਦੋ ਹਜ਼ਾਰ ਰੁਪਏ ਦਾ ਹੀ ਫ਼ਰਕ ਹੁੰਦਾ ਹੈ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ।
ਅੱਛਾ ਜੀ।
ਹਾਂਜੀ ਹਾਂ। ਤੇ ਲੰਬਾਈ ਦੇ ਹਿਸਾਬ ਨਾਲ ਬਸ ਹਜ਼ਾਰ ਦੋ ਹਜ਼ਾਰ ਦਾ ਫ਼ਰਕ ਹੈ ਫਿਰ ਤੇ ਠੀਕ ਹੈ ਅਸੀਂ ਵਧੀਆ ਚੀਜ਼ ਹੀ। ਕਰਵਾਈ ਏ ਨਾ।
ਹਾਂ ਆਹ ਵੀ ਗੱਲ ਤੁਹਾਡੀ ਸਹੀ ਹੈ।
ਹੋਰ ਕੀ ਬਟੋਕਸ ਕਰਵਾ ਲੈਂਦੇ ਆ ਦੱਸੋ ਜੇ ਤੁਸੀਂ ਕਰਵਾਉਣੀ ਆ ਤਾਂ ਫਿਰ ਮੈਂ ਪਤਾ ਕਰ ਲੈਂਦੀ ਹਾਂ। ਸਕੀਮ ਦਾ ਵੀ ਦੇਖ ਲੈਂਦੇ ਆ ਜੇ ਸਕੀਮ ਚ ਸਮੂਦਨਿੰਗ ਕਰਵਾਉਣੀ ਹੈ ਫੇਰ ਉਹ ਸਜਾ ਲ। ਦੇ ਆ ਡਿਸਾਈਡ ਕਰ ਲੈਂਦੇ ਆ।
ਤੁਸੀਂ ਵੇਖ ਲਓ ਜਿਹੜੀ ਚੀਜ਼ ਜਿਵੇਂ ਤੁਹਾਡੀ ਉਹ ਦੀਦੀ ਹੈਗੀ ਏ ਕਿ ਜਿਹੜੀ ਉਹ ਉਹਦੇ ਕੋਲੋਂ ਸਲਾਹ ਲੈ ਲਓ ਜਿਹੜੀ ਚੀਜ਼ ਸਹੀ ਲੱਗਦੀ ਹੈ ਫੇਰ ਆਪਾਂ ਉਹ ਕਰਾ ਲੈਂਦੇ ਹਾਂ।
ਹਾਂਜੀ ਹਾਂ ਚਲੋ ਮੈ ਉਹਦੇ ਨਾਲ ਪੁੱਛ ਲੈਂਦੀ ਉਹਨੂੰ ਗੱਲ ਕਰਕੇ ਪੁੱਛ ਲੈਂਦੀ ਹਾਂ ਕਿ ਵਧੀਆ ਏ ਕੀ ਨਈ ਹਨਾ। ਕਿਉਂਕਿ ਜਿਹੜੇ ਐਵੇਂ ਹੁੰਦੇ ਆ ਨਾ ਅਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਹੁਣ ਕੀ ਪਤਾ ਇਹ ਕਹਿ ਲਓ ਕਿ ਵੈਕਸਿੰਗ ਵਗੈਰਾ ਚ ਵੀ ਕਿਹੜੀ ਯੂਜ ਕਰਨਗੇ ਵੈਕਸ ਉਹ ਕਿਹੜਾ ਸਾਡੇ ਸਾਹਮਣੇ ਲਿਆ ਕੇ ਕਰਦੇ ਆ ਫਿਰ।
ਹਾਂਜੀ।
ਫਿਰ ਭਰੋਸਾ ਨਹੀਂ ਕੀਤਾ ਜਾ ਸਕਦਾ ਉਹਨਾਂ ਤੇ ਨਾ।
ਹਾਂਜੀ ਹਾਂਜੀ ਆਪਾਂ ਇੱਕ ਕੰਮ ਕਰਦੇ ਹਾਂ ਆਪਾਂ ਇੱਕ ਦਿਨ ਕੱਢਦੇ ਆ ਆਪਣੇ ਲਈ ਆ ਵੀ ਕਰਾ ਲਾਂਗੇ। ਤੇ ਜਿਹੜੀ ਬੁਟੋਕਸ ਹੈਗੀ ਤੇ ਉਸ ਦਿਨ ਮੂਵੀ ਵੀ ਚੱਲ ਲਾਂਗੇ।
ਹਾਂ ਇਹ ਵੀ ਵਧੀਆ ਮ ਕਿਹੜੀ ਮੂਵੀ ਦੇਖਾਂਗੇ ਅਸੀਂ ਕਿਹੜੀ ਮੂਵੀ ਲੱਗੀ ਹੋਈ ਹੈ ਅੱਜ ਕੱਲ੍ਹ।
ਦੇਖ ਲਾਂਗੇ ਕੋਈ ਵਦੀਆ ਜੀ ਕੋਮੇਡੀ ਮੂਵੀ ਲੱਗੀ ਹੋਈ ਤਾਂ ਆਪਾਂ ਓ ਵੀ ਦੇਖ ਆਵਾਂਗੇ।
ਹਾਂਜੀ ਕੋਮੇਡੀ ਹੀ ਦੇਖ ਲਾਂਗੇ ਨਾਲੇ ਵਦੀਆ ਫਨ ਸ਼ਨ ਹੋ ਜਾਏਗਾ।
ਹੋਰ ਕੀ ਨਾਲੇ ਸਾਨੂੰ ਆਪਣੇ ਲਈ ਵੀ ਟਾਈਮ ਨਿਕਲ ਜੂਗਾ।
ਹੋਰ ਕੀ ਨਿਕਲਨਾ ਈ ਘਰਾਂ ਚੋਂ ਬੜਾ ਔਖਾ ਏ।
ਬੋਤ ਔਖਾ ਏ ਬਸ ਸਵੇਰ ਦੀਆਂ ਰੋਟੀਆਂ ਖਤਮ ਤੇ ਦੁਪੈਰ ਦੀਆਂ ਸ਼ੁਰੂ। ਦੁਪੈਰ ਦੀਆਂ ਕਦਮ ਤੇ ਰਾਤ ਦੀਆਂ
ਓਹੀ ਤੇ ਬਸ ਜਨਾਨੀਆਂ ਦਾ ਤੇ ਸਾਰਾ ਕੰਮ ਚੁੱਲ੍ਹੇ ਚੌਂਕੇ 'ਚ ਈ ਨਿਕਲ ਜਾਂਦੈ। ਸਾਰਾ ਦਿਨ ਦਾ ਪਤਾ ਈ ਨੀ ਚੱਲਦਾ।
ਬਸ ਕੀ ਕਰੀਏ
ਹੋਰ ਕੀ ਬੋਤ ਔਖਾ ਏ ਬਸ ਗਰਮੀ ਓਧਰ ਗਰ ਗਰਮੀ ਇੰਨੀ ਹੋਈ ਏ ਗਰਮੀ 'ਚ ਤੇ ਕਿਚਨ 'ਚ ਵੱੜਨਾ ਬੋਤ ਈ ਮਹਾਂਭਾਰਤ ਵਰਗਾ ਕੰਮ ਲੱਗਦਾ ਐ।
ਹੋਰ ਕੀ 'ਚ ਇੰਨਾ ਭਿੱਜ ਜਾਈਦਾ ਪਸੀਨੇ 'ਚ ਕੀ ਕਰੀਏ।
ਹਾਂਜੀ ਹਾਂਭਿੱਜਦੇ ਨਹਾਏ ਬਿਨਾਂ ਨਹਾਏ ਦਾ ਪਤਾ ਈ ਨੀ ਲੱਗਦਾ। ਇੰਨਾ ਪਸੀਨਾ ਆਂਦਾ ਐ ਨਾ ਬਸ ਏਸੀਆਂ 'ਚ ਬੈਠ ਕੇ ਈ ਆਰਾਮ ਐ।
ਹੋ ਆਹ ਤਾਂ ਗੱਲ ਤੁਸੀ ਸਈ ਕਈ ਏ।
ਐਵੇਂ ਫ ਲੱਗਦਾ ਕੰਮ ਖਤਮ ਕਰੋ ਛੇਤੀ-ਛੇਤੀ ਏਸੀ 'ਚ ਚਲੇ ਜਾਓ ਬਸ।
ਬਿਲਕੁਲ-ਬਿਲਕੁਲ ਨਾਲੇ ਫੇਰ ਹੁਣ ਐ ਐਹੀ ਜੀ ਗਰਮੀ 'ਚ ਗਰਮੀ ਚ ਨਿ ਨਿਕਲ ਕੇ ਇਕਦਮ ਠੰਡੇ 'ਚ ਜਾਈਏ। ਓ ਸੇਹਤ ਲਈ ਵੀ ਨੁਕਸਾਨ।
ਹਾਂਜੀ ਫਿਰ ਗਰਮ ਸਰਦ ਹੋ ਜਾਂਦੇ ਐ।
ਹੋਰ ਕੀ।
ਗਰਮ-ਸਰਦ ਬਸ ਬੱਚੇਆਂ ਦਾ ਵੀ ਏਈ ਹਾਲ ਐ, ਬੱਚੇ ਮੰਨਦੇ ਨੀ। ਸਾਡੇ ਵਰਗੇ ਫਿਰ ਵੀ ਸਮਝਦੇ ਆ, ਬੱਚੇ ਭੱਜ ਦੌੜ ਕੇ ਆ ਕੇ ਪਾਣੀ ਪੀ ਲੈਂਦੇ ਐ।
ਓ ਵੀ ਠੰਢਾ ਪਾਣੀ ਫਰਿੱਜ ਤੋਂ ਕੱਢ ਕੇ।
ਹਾਂਜੀ ਓਹੀ ਤੇ ਮੰਨਦੇ ਨੀ ਬੱਚੇ ਇੰਨਾ ਠੰਡਾ-ਠੰਡਾ ਪਾਨੀ ਪੀ ਜਾਂਦੇ ਐ ਫਰਿੱਜ ਦਾ।
ਹੋਰ ਤੇ ਉੱਪਰੋਂ ਬਾਰਿਸ਼ ਵੀ ਨੀ ਹੋ ਰੀ।
ਹਾਂਜੀ ਬਾਰਿਸ਼ ਹੋ ਕੇ ਵੀ ਬਸ ਅੱਜ-ਕੱਲ ਭਾਬੀ ਜੀ ਹਿੰਮਸ ਹੀ ਬੜੀ ਜੀ ਹੋ ਜਾਂਦੀ ਏ ਬਾਰਿਸ਼ ਤੋਂ ਬਾਦ ਜੇ ਠੰਡਕ ਹੋ ਜੇ ਨਾਂ ਫਿਰ ਠੀਕ ਐ।
ਹਾਂ ਆਹ ਤਾਂ ਹੈਗੀ ਐ ਗੱਲ।
ਠੰਡਕ ਨਈ ਹੁੰਦੀ ਨਾ ਤੇ ਓ ਬਾਰਿਸ਼ ਤੋ ਬਾਦ ਤੇ ਹੋਰ ਜਾਦਾ ਗਰਮੀ ਹੋ ਜਾਂਦੀ ਐ ਫਿਰ।
ਓ ਚਿਪ-ਚਿਪ ਜੀ ਵਾਲੀ ਗਰਮੀ ਹੋਰ ਨੁਕਸਾਨ ਕਰਦੀ ਹੈਗੀ।
ਓਹੀ ਤੇ ਚਿਪ-ਚਿਪ ਵਾਲੀ ਤੇ ਬਿਲਕੁਲ ਈ ਬਰਦਾਸ਼ਤ ਨੀ ਹੁੰਦੀ ਬਰਦਾਸ਼ਤ ਤੋਂ ਈ ਬਾਰ ਲੱਗਦੀ ਐ।
ਹੋਰ, ਕੀ ਕਰੀਏ ਹੁਨ ਐ ਟਾਈਮ ਤੇ ਕੱਢਣਾ ਈ ਪੈਣਾ।
ਕਿਤੇ ਪਹਾੜਾਂ 'ਚ ਚਲੇ ਜਾਂਦੇ ਆ ਪ੍ਰੋਗਰਾਮ ਬਨਾ ਕੇ।
ਚੱਲੋ ਚੱਲੀਏ।
ਹੋਰ ਕੀ ਘਰ ਦਿਆਂ ਨਾਲ ਸਲਾਹ ਕਰਕੇ ਪਹਾੜਾਂ 'ਚ ਚਲੇ ਜਾਓ ਏਨੀਂ ਗਰਮੀ 'ਚ ਤੇ।
ਏ ਵੀ ਹੈਗਾ। ਪਰ ਉੱਥੇ ਵੀ ਅੱਜ-ਕੱਲ ਕਿੰਨੀਆਂ ਲੈਂਡਸਲਾਈਡਾਂ ਚੱਲਦੀਆਂ ਪਈਆਂ ਨੇਂ।
ਹਾਂਜੀ ਓ ਓਧਰ ਵੀ ਬਿਲਕੁਲ ਬਰਸਾਤਾਂ 'ਚ ਓਧਰ ਵੀ ਖਤ ਤਰਾ ਐ ਨਾ।
ਹੋਰ ਕੀ, ਕਿਥੇ ਜਾਈਏ, ਕਿੱਥੇ ਨਹੀਂ।
ਬਸ ਜੀ, ਗਰਮੀਂ ਤੇ ਕੱਟਣੀ ਹੀ ਬੜੀ ਔਖੀ ਐ।
ਹੋਰ ਤੁਸੀਂ ਬਸ ਆਹ ਕਰੋ ਫਾਈਨਲ, ਆਪਾਂ ਇੱਕ ਦਿਨ ਆਪਣਾ ਅਰਾਮ ਨਾਲ ਮੀ ਟਾਈਮ ਕੱਢਾਂਗੇ। ਤੇ ਬੁਟੋਕਸ ਕਰਾਵਾਂਗੇ ਤੇ ਫੇਰ ਫਿਲਮ ਦੇਖ ਕੇ ਆਵਾਂਗੇ।
ਹਾਂ, ਚਲੋ ਇਹ ਵਧੀਆ ਠੀਕ ਐ, ਫਿਰ ਆਪਾਂ ਬਣਾਦੇ ਆ ਪ੍ਰੋਗਰਾਮ ਇਹਦਾ। ਤੇ ਮੈ ਓ ਆਪਣੀ ਕਜ਼ਨ ਨਾਲ ਗੱਲ ਕਰ ਲੈਂਦੇ ਆ, ਫਿਰ ਉਸ ਤੋਂ ਬਾਅਦ ਅਸੀਂ ਚਲਦੇ ਹਾਂ ਹਨਾ। ਫਿਰ ਬੁਟੋਕਸੀ ਕਰਵਾ ਲੈਂਦੇ ਆ ਆਪਾਂ, ਸਕੀਮ ਵਾਲਾ ਰਹਿਣ ਦਿੰਦੇ ਆ, ਉਹਨੇ ਵੈਸੇ ਵੀ ਸਾਨੂੰ ਫਿਰ ਸਸਤਾ ਦੇ ਦੇਣਾ, ਅਸੀਂ ਉਹਨੂੰ ਕਹਿਣਾ ਆ ਕਿ ਦੋ ਜਣਿਆਂ ਨੇ ਕਰਵਾਣਾ ਐ ਸਾਨੂੰ ਡਿਸ
ਹਾਂ, ਹੂੰ ਬਸ ਆਹੀ ਕਰਾ ਲਾਂਗੇ ਆਪਾਂ।
ਓਹੀ ਕਰਵਾ ਕੇ ਫਿਰ ਆਪਾਂ ਉੱਧਰ ਤੋਂ ਉਧਰ ਮੂਵੀ ਚਲੇ ਜਾਵਾਂਗੇ, ਠੀਕ ਐ।
ਹਾਂਜੀ -ਹਾਂਜੀ।
ਹਾਂਜੀ, ਚਲੋ ਫਿਰ ਮੈਂ ਪੁੱਛਦੀ ਆ ਓਨੂੰ, ਫਿਰ ਬਣਾਦੇ ਆ ਪ੍ਰੋਗਰਾਮ, ਹੈਨਾ।
ਠੀਕ - ਠੀਕ ਐ, ਦੀਦੀ।
ਹਾਂਜੀ, ਠੀਕ ਐ ਜੀ।
ਠੀਕ ਐ ਜੀ, ਓਕੇ।
ਓਕੇ ਜੀ।